ਹਾਂਜੀ।
ਹੈਲੋ, ਸਸ਼੍ਰੀ ਕਾਲ।
ਸਸ੍ਰੀ ਕਾਲ।
ਹਲੋ, ਹਲੋ ਹਾਂਜੀ ਕੀ ਹਾਲ ਤੁਸੀ ਠੀਕ ਓ।
ਹਾਂਜੀ, ਹਾਂਜੀ ਮੈਂ ਠੀਕ ਬਿਲਕੁਲ ਤੁਸੀ ਠੀਕ ਓ।
ਹਾਂਜੀ, ਮੈਂ ਵੀ ਠੀਕ ਘਾੱਰ ਸਭ ਠੀਕ ਤੋਆਡੇ?
ਹਾਂਜੀ, ‌ ਹਾਂਜੀ ਸਭ ਠੀਕ ਤੁਸੀ ਸੁਨਾਓ।
ਤੋਡਾ ਸਨ, ਮੈਂ ਵੀ ਸਾਡੇ ਵੀ ਸਭ ਠੀਕ ਤੋਆਡਾ ਸਨ, ਤੋਆਡਾ ਡੋਟਰ ਠੀਕ ਨੇ।
ਹਾਂਜੀ, ਹਾਂਜੀ ਸਭ ਠੀਕ ਬਸ ਹੁਣੇ ਏਨਾਂ ਨੂੰ ਥੋੜਾ‌ ਜਾ ਕੁਮਾਣ ਆਸਤੇ ਲੇਆਯਾ ਪਾਰਕ ਈਚ
ਅੱਛਾ, ‌‌ ਅੱਛਾ ਮੈਂ ਵੀ ਨਾ ਮੈਂ ਤੋਆਨੂੰ ਫੋਨ ਹਾਂਜੀ, ਮੈਂ ਤੋਆਨੂੰ ਨਾ ਫੋਨ ਕੀਤਾ ਸੀ ਕਯੋਂਕਿ ਮੈਂ ਨਾ ਹੁਨ ਅਗੇ ਮੇਰੀ ਸਟੱਡੀ ਕੰਪਲੀਟ ਹੋਗਈ। ਤੇ ਮੈਂ ਬਾਰ ਜਾਨ ਦਾ ਸੋਚ ਤੇ ਤੁਸੀ ਏਸ ਚੀਜ਼ ਦੀ ਤੇ ਮੈਂ ਸੋਚੇਆ ਤਾਨੂੰ ਫੋਨ ਕਰਕੇ ਪੁੱਛਾਂ। ਦੀਆਂ ਕੇ
ਓਕੇ ਤੁਸੀ ਕੀ ਪਾਸ ਆਊਟ ਕੀਤਾ।
ਅ‌ ਐਕਚੁਲੀ ਮੇਰੀ ਅ‌‌ ਹਾਂ। ਹਾਂਜੀ, ਆਰੀਏ ਤੇ ਮੈਂ ਨਾ ਹੁਨ ਕੀ ਕੈਂਦੇ ਆ ਮੈਂ ਟਵੈਲਥ ਕਾਰ ਲਿੱਤੀ ਏ ਓਰ ਮੈਂ ਕੋਾਲੇਜ ਵੀ ਹੋਗੇਆ ਮੇਰਾ ਕੰਪਲੀਟ ਤੇ ਹੁਨ ਮੈਂ ਸੋਚੇਆ ਸੀ ਮੈਂ ਬੀ ਬੀ ਏ ਦੀ ਤੇਆਰੀ ਕਰਾਂ। ਤੇ ਕਯੋਂਕਿ ਮੈਂ ਨਾ ਸੋਚ ਸੋਚੇਆ ਸੀ ਕਿ ਮੈਂ ਬਾਰ ਜਾਵਾਂ, ਤੇ ਬਾਰ ਜਾਨ ਵਾਸਤੇ ਪੈਲੇ ਤੇ ਮੈਂ ਸੋਚੇਆ ਕਿ ਕੋਈ ਇਵੇਂ ਨੋਰਮਲ ਐਗਜ਼ਾਮ ਦੇਣਾ ਫੇਿਰ ਮੈਂ ਦੇਖਿਆ ਕਿ ਏਥੇ ਕਿ ਕੈਟ ਦਾ ਇਗਜ਼ਾਮ ਹੁੰਦਾ ਏ। ਪਰ, ਫਿਰ ਹੁਣ ਤਾਂ ਤੁਹਾਨੂੰ ਪਤਾ ਹੀ ਹੋਗਾ ਕਿੰਨਾ ਸਕੈਮ ਚੱਲ ਰਿਹਾ ਹੈ? ਕੀ ਉਹ ਸਾਰੇ ਪੇਪਰ ਲੀਕ ਹੋ ਰੇ ਹਾ। ਹਾਂ, ਨੀਟ ਦਾ ਵੀ ਕਿੰਨੀ ਵਾਰ ਪੇਪਰ ਅ ਲੀਕ ਹੋ ਚੁੱਕਿਆ ਹੈ। ਤੇ ਫੇਿਰ ਮੈਂ ਕੈਟ ਦਾ ਛੋੜ ਹੀ ਦਿੱਤਾ ਕਿ ਮੈਂ ਕੀ ਕਰਾਂ? ਫਿਰ ਹੁਣ ਮੈਂ ਸੋਚਿਆ, ਕਿ ਮੈਂ ਗੇਟ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਾਂ ਉਹ ਕਰਨ ਤੋਂ ਬਾਅਦ ਫਿਰ ਮੈਂ ਮਤਲਬ ਬਾਹਰ ਜਾ ਸਕਦੀ ਆ। ਸਧਆਂ ਤੇ ਮੈਂ ਸੋਚਿਆ ਸੀ।
ਹਾਂ, ਬਾਹਰ ਵੀ ਸਹੀ ਹੈ ਪਰ ਤੁਸੀਂ, ਬਾਹਰ ਵੀ ਸਹੀ ਹੈ ਕਰ ਸਕਦੇ ਆ ਟਰਾਈ। ਯੰਗ ਏਜ ਹੈ ਤੁਹਾਡੀ ਤੁਸੀਂ ਕਰ ਸਕਦੇ ਹੋ ਟਰਾਈ। ਸਕੋਪ ਹੈ ਲੇਕਿਨ ਕਰੋ ਗੇ ਤਾ ਸਟੱਡੀ ਹੀ ਨਾ ਪਹਿਲੇ ਬਾਹਰ।
ਹਾਂਜੀ, ਹਾਂਜੀ ਨਹੀਂ ਮੈਂ ਉੱਥੇ ਬਾਹਰ ਜਾ ਕੇ ਮੈਂ ਗੇਟ ਦਾ ਇਗਜ਼ਾਮ ਦੇ ਕੇ ਕਲੀਅਰ ਹੋ ਜਾਏਗਾ। ਤੇ ਉਸ ਤੋਂ ਬਾਅਦ ਬੀ ਬੀ ਏ ਮੈਂ ਜਾ ਕੇ ਆਪਣੀ ਆਸਟ੍ਰੇਲੀਆ ਚ ਜਾਂ ਜੋ ਵੀ ਜਾਵਾਂਗੀ ਕੰਟਰੀਕ ਉੱਥੇ ਕਰਾਂਗੀ। ਔਰ ਉਸ ਤੋਂ ਬਾਅਦ ਇੱਕ ਮਾਸਟਰੀ ਕਰਾਂਗੀ ਬਿਜਨਸ ਦੀ। ਫੇਿਰ ਮੈਂ ਇੰਡੀਆ ਵਾਪਿਸ ਆ ਜਾਵਾਂਗੀ ਮਤਲਬ ਫਾਈਵ ਈਅਰਸ ਦਾ ਕੋਰਸ ਏ ਜੋ ਮੈਂ ਰਿਸਰਚ ਕੀਤ ਤੀ ਅੱਜ ਤੱਕ।
ਹਾਂ ਬੈਸਟ ਹੈ, ਬੈਸਟ ਹੈ, ਬੈਸਟ ਹੈ ਅਗਰ ਜੋ ਜੋ ਤੁਸੀਂ ਬੋਲ ਰਹੇ ਹੋ ਉਹ ਮਤਲਬ ਜੋ ਤੁਹਾਡਾ ਤੁਸੀਂ ਸੋਚ ਆਦ ਹੈ ਕੀ ਕਰਨਾ ਫਿਊਚਰ ਵਿੱਚ ਕੈਸਾ ਕਰਨਾ ਹੈ ਬਿਲਕੁਲ ਬੈਸਟ ਓਪਸ਼ਨ ਹੈ। ਤੁਹਾਡੀ ਯੰਗ ਏਜ ਵੀ ਹੈ ਸਭ ਕੁੱਛ ਹੈ ਤੁਸੀਂ ਇਹ ਕਿਉਂਕਿ ਅਗਰ ਬੰਦਾ ਕਏ ਨਾ ਮੈਂ ਸਾਇੰਟਿਸਟ ਬਣਨਾ ਜਾਂ ਕੁੱਛ ਬਣਨਾ ਉਹਦੇ ਵਾਸਤੇ ਤਾਂ ਬੁਰਾ ਲੰਬਾ ਪ੍ਰੋਸੀਜਰ ਹੋ ਜਾਏਗਾ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ।
ਉਹੀ। ਔਰ ਓਦੇ ਅੰਦਰ ਇੰਨਾ ਸਕੋਪ ਵੀ ਨਹੀਂ ਹੈ ਮੈਨੂੰ ਜੋ ਲੱਗਦਾ ਹੈ। ਕਿ ਉਹਦੇ ਅੰਦਰ ਮਤਲਬ ਟਾਈਮ ਕੰਜ਼ਿਊਮਿੰਗ ਬਹੁਤ ਏ।
ਹਾਂ ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਟਾਈਮਿੰਗ ਬਹੁਤ ਜਦਾ ਚਾਹੀਦੇ ਉਹਦੇ ਵਸਤੇ।
ਮੈਂ ਸੋਚ ਔਰ ਮੈਂ ਲਿਤੀ ਕੋਮਰਸ ਹੋਈ ਸੀ ਮਤਲਬ ਜਦੋਂ ਮੈਂ ਆਪਣੀ ਇਲੈਵਨਥ, ਟਵੈਲਥ ਕੀਤੀ ਸੀ। ਤੇ ਮੈਂ ਕਾਮਰਸ ਲਿਤੀ ਸੀ ਮੈਂ ਪਹਿਲੇ ਸੋਚਿਆ ਮੈਂ ਅਗਰ ਸਹਿ ਚ
ਹੈਲੋ? ਹੈਲੋ? ਹੈਲੋ? ਹੈਲੋ? ਹੈਲੋ? ਹੈਲੋ, ਹਾਂਜੀ ਆ ਰੀ ਅਵਾਜ?
ਹ ਹਾਂਜੀ, ਮੈਂ ਬੋਲ ਰਹੀ ਸੀ ਕਿ ਮੇਰੇ ਨਾ ਫਾਦਰ ਦਾ ਜੋ ਬਿਜਨਸ ਸੀ ਤੁਹਾਨੂੰ ਪਤਾ ਹੀ ਤੋ
ਹਾਂਜੀ, ਹਾਂਜੀ ਉਹੀ ਸੀ ਅ ਤੁਸੀਂ ਕੀ ਹੈਗਾ ਮੈਂ ਮੇਰੇ ਕੁਛ ਰਿਮਾਇੰਡ ਨੀ ਆ, ਗੱਲ ਯਾਦ ਨਹੀਂ ਆ ਮੇਰੇ
ਹਾਂਜੀ। ਅੱਛਾ, ਅੱਛਾ ਉਹ ਮੈਂ ਇਹੀ ਮੈਂ ਇਹੀ ਬੋਲ ਰਹੀ ਸੀ ਮੈਂ ਕਿ ਮੇਰੇ ਨਾ ਫਾ
ਹਾਂ, ਤੁਹਾਡੀ ਨਾ ਆਵਾਜ਼ ਬਹੁਤ ਕੱਟ ਰਹੀ ਹੈ। ਹੈਲੋ? ਹੈਲੋ? ਹੈਲੋ? ਹੈਲੋ। ਹੈਲੋ।
ਹੈਲੋ, ਹੈਲੋ ਅਵਾਜ਼ ਆ ਰੀ ਏ?
ਤੂਆਡੀ ਵਾਜ ਬੋਤ ਕਾੱਟ ਰੀ ਐ।
ਅਹ ਹੁਨ ਠੀਕ ਆ ਰੀ ਏ?
ਹਾਂਜੀ, ਹਾਂਜੀ।
ਹਾਂ ਆ ਰੀ ਐ ਨਾ ਵਾਜ?
ਹਾ, ਠੀਕ ਆ ਰੀ ਏ ਪੈਲੇ ਆ, ਨਾ ਫੇਰ-ਫੇਰ ਗਈ ਅਵਾਜ।
ਹੈਲੋ।
ਹਾਂਜੀ, ਆਰੀ ਏ ਵਾਜ?
ਹੈਲੋ।
ਹਾਂਜੀ, ਹਾਂਜੀ ਆ ਰੀ ਅਵਾਜ?
ਜੀ, ਹੁਨ ਆਰੀ ਏ।
ਹਾਂ, ਮੈਂ ਨਾ ਐਸੇ, ਮੈਂ ਪੁੱਛ ਰੇਆ ਸੀ ਮੈਨੂੰ ਯਾਦ ਨੀ ਹੈ ਤੂਆਡੇ ਅ ਬਾਪਾ ਦਾ ਬਿਜਨਸ, ਕੀ ਹੈਗਾ ਸੀ?
ਹੈਲੋ।
ਹਾਂਜੀ, ਆਰੀ ਅਵਾਜ?
ਹੈਲੋ, ਅਵਾਜ਼ ਕਾੱਟ ਰੀ ਏ ਤੂਆਡੀ।
ਤੂਸੀ ਕਿਸੀ ਰੂਮ, ਤੂਸੀ ਬਾੰਦ ਰੂਮ ਇਚ ਤੇ ਨੀ ਬੈਠੇ ਕਿਦਰੇ?
ਮੈਂ, ਹੈਲੋ।
ਹਾਂਜੀ, ਹਾਂਜੀ ਆ ਰੀ ਅਵਾਜ, ਹੈਲੋ? ਹੈਲੋ।
ਹੈਲੋ।
ਹਾ ਤੂਸੀ ਬਾੰਦ ਰੂਮ ਇਚ ਤੇ ਨੀ ਬੈਠੇ ਕਿੱਦਰੇ, ਹਾਂਜੀ?
ਨਹੀ, ਹਾਂਜੀ ਹੁਨ ਠੀਕ ਆ ਰੀ ਏ ਮੈਨ ਤੂਆਡੀ ਅਵਾਜ, ਓ ਸ਼ਾਏਦ ਨੈਟਵਰਕ ਚਲੇ ਗਏ ਸੀ।
ਹਾਂ ਕਲੀ
ਹਾਂ ਕੋ, ਕੋਈ ਕਦੀ ਅਸੀ ਬਾੰਦ ਕਮਰੇ ਚ ਬੈਨੇ ਆਂ ਨਾ, ਫੇਰ ਓਦਾ ਵੀ ਇਸ਼ੂ ਆ ਜਾਂਦੈ, ਨੈਟਵਰਕ ਦ ਵੀ।
ਹਾਂਜੀ, ਮੈਂ ਤੇ ਹੁਨ ਮੈਂ ਬਸ ਅਸ ਘਾਰ ਵਾਈਫਾ ਲਗਾਦੈ, ਮੈਂ ਓਦੇ ਕੋਲ ਆਈ ਆਂ ਹੁਨ, ਮੈਨ ਤੂਆਡੀ ਅਵਾਜ ਕਾੱਟ ਕਾੱਟ ਕੇ ਆਰੀ ਏ, ਤੂਸੀ ਬਾਰ ਓ ਕਿੱਥੇ?
ਹਾਂਜੀ, ਹਾਂਜੀ।
ਅੱਛਾ, ਹਾਂ ਤੇ ਆਰੋ ਫੋਨ ਕਰਾਂ, ਹਾਂਜੀ। ਤੇ ਮੈਂ ਤੂਆਨੂੰ ਐਈ ਪੁੱਛਨ ਵਸੇ ਫੋਨ ਕੀਤਾ ਸੀ, ਕਿ ਮੈਨੂੰ ਬਾਰ ਜਾਣਾ ਚਾਈਦਾ ਐ ਯਾ ਨਹੀ, ਕਿਉਂ ਕਿ ਮੈਨ ਤੇ ਸਮਝ ਨੀ ਆ ਰੇਆ, ਮੈਂ ਤੇ ਅਪਨੇ ਵੱਡੇਆਂ ਕੋਲ ਈ ਪੁੱਛਾਂਗੀ ਨਾ ਕਿ ਮੈਨੂੰ ਕੀ ਕਰਨਾ ਚਾਈਦਾ ਏ?
ਦੇਖੋ ਜੋ ਤੂਸੀ ਕੈਅ ਰੇ ਓ, ਬੀਬੀ ਏ ਵਗੈਰਾ, ਬਿਜਨਸ ਲਾਈਨ ਇਚ ਜਾਣਾ ਓਦਾ ਤੇ ਇੰਸਟੀਟਿਊਟ, ਅਕੈਡਮੀ ਐਥੇ ਵੀ ਬੋਤ ਐ, ਬੋਤ ਛੀ, ਛੀ ਅਕੈਡਮੀਆਂ ਇੰਡੀਆ ਅੰਦਰ ਵੀ ਸਾਡੇ।
ਹਾਂਜੀ।
ਤੂਸੀ ਇਕ ਵਾਰ ਓ
ਟੀਆ ਇਚ ਤਾ ਹੈਗੀ ਐ, ਹਾਂਜੀ।
ਹਾ, ਬਾਕੀ ਤੂਆਡੀ ਲੋਕੈਲਿਟੀ, ਤੁਆਡੀ ਸਿਟੀ ਚ ਪਤਾ ਨੀ ਹੈ ਕੇ ਨਹੀ ਹੈ ਲੇਕਿਨ ਏ ਉਥੇ ਤਾਂ ਬੋਤ ਓਪਸ਼ਨ ਐ, ਸਾਡੇ ਐਥੇ ਨਾ ਜਿਵੇਂ ਚੰਡੀਗੜ ਚਲੇ ਜਾਓ, ਓਥੇ ਇੱਕ ਓ ਆਂਦੀ ਏ ਤ੍ਰਰੀਗਿਆ, ਤ੍ਰਰੀਗਿਆ ਦੇ ਨਾਮ ਤੋਂ ਹੈਗੀ ਐ, ਤ੍ਰਰੀਗਿਆ ਦੇ ਨਾਮ ਤੋਂ ਤੂਸੀ ਅਕੈਡਮੀ ਸਰਚ ਕਰਨਾ। ਐਸ ਤਰਾਂ ਦੀਆਂ ਅਕੈਡਮੀਆਂ ਬੋਤ ਹੈਗੀਆਂ, ਓ ਐਨਾ ਅੱਛਾ ਐਨੀ ਅੱਛਾ ਗਾਈਡ ਕਾਰ ਦਿੰਦੇ ਐ, ਬਾਕੀ ਬਾਰ ਵੀ ਅੱਛ ਐ, ਸਕੋਪ ਹੈ।
ਹਾਂ ਬ ਉਹੀ ਬਾਰ ਸਕੋਲਰਸ਼ਿਪ ਅੱਛੀ ਮਿਲ ਜਾਂਦੀ ਹੈ ਔਰ ਫਿਰ ਬਾਰ ਦੀ ਨਾ ਔਰ ਵੇ ਆਫ ਟੋਕਿੰਗ ਸਭ ਚੇਂਜ ਹੋ ਜਾਂਦਾ ਹੈ। ਕਿਉਕਿ ਬਾਰ ਸਾਡੇ ਕੋਲ ਮਲਟੀਪਲ ਹੁੰਦੇ ਆ ਇੰਡੀਆ ਇਚ ਤੇ ਐਜੂਕੇਸ਼ਨ ਸਿਸ ਵੀ ਹੁਣ ਤੁਹਾਨੂੰ ਜਿਵੇਂ ਪਤਾ ਹੀ ਨਾ ਖਡਾਂਉਂਦੇ ਆ। ਔਰ ਇੰਡੀਆ ਮਤਲਬ ਜਿੰਨਾ ਕੁ ਮੈਂ ਇੱਥੇ ਕਰਾਂਗੀ ਓਹੀ ਰੇਟ ਵਿਚ ਮੈਂ ਬਾਰ ਕਰ ਸਕਦੀ ਹਾਂ ਇੱਕ ਆਸਟ੍ਰੇਲੀਆ ਵਿੱਚ ਇੱਕ ਮੈਂ ਰਿਸਰਚ ਕੀਤੀ ਹੈ ਇੱਕ ਹੈਗੀ ਏ ਅ ਇੱਕ ਕੋਾਲਜ ਹੈਗਾ ਜਿੱਥੇ ਅਸੀਂ ਬੀ ਬੀ ਏ ਕਰਾਂਗੇ ਰ ਫਿਰਰ ਮਾਸਟਰੀ ਕਰਾਂਗੇ ਨਾ ਉਸ ਤੋਂ ਬਾਦ ਅਸੀ ਮਾਸਟਰੀ ਕਰ ਲਈ ਤੇ ਫੇਰ ਤੇ ਸਾਨੂੰ ਮਤਲਬ ਸਭ ਕੁਛ ਤੇ ਮੈਂ ਇਹੀ ਸੋਚਿਆ ਸੀ। ਕੀ ਦੀਆਂ ਪਰ ਕਿਉਂਕਿ ਹਜੇ ਨਾ ਥੋੜੀ ਏਜ ਮੇਰੀ ਲਾਈਕ ਯੰਗਸਟਰ ਏਜ ਹਜੇ ਤੇ ਮੈਂ ਦਿਆ ਕੇ ਮੈਂ ਜਾ ਪਾਵਾਂ ਜਾਂ ਨਾ ਜਾ ਪਾਵਾਂ।
ਨਹੀਂ ਸਹੀ ਹੈ ਤੁਹਾਡੀ ਇਹ ਚੀਜ਼ ਤੁਹਾਨੂੰ ਜਾਣਾ ਚਾਹੀਦਾ। ਐਕਸਪੀਰੀਅੰਸ ਕਿਉਂਕਿ ਹਰ ਚੀਜ਼ ਦਾ ਐਕਸਪੀਰੀਅੰਸ ਲੈਣਾ ਵੀ ਜ਼ਰੂਰੀ ਹੈ ਲਾਈਫ ਵਿੱਚ ਨਾ। ਐਕਸਪੀਰੀਅੰਸ ਹਰ ਚੀਜ਼ ਦਾ ਆਪਣਾ ਆਹ ਟੋਕਿੰਗ ਆਪਣੇ ਕੁਸ਼ਚ ਪੁੱਛਣਾ ਜ ਜ਼ਰੂਰੀ ਹੈ ਹਰ ਬੰਦੇ ਤੋਂ ਕੁਛ ਨਾ ਜ਼ਰੂਰੀ ਹੈ ਕੋਸਨ। ਚਾਹੇ ਉਹ ਕਿਸੇ ਵੀ ਫੀਲਡ ਇਚ ਹੈ ਕੁਛ ਵੀ ਹੈ ਤੁਹਾਨੂੰ ਕੁਛ ਵੀ ਪੁੱਛਣਾ ਲੇਕਿਨ ਪੁੱਛੋ ਜ਼ਰੂਰ ਸਵਾਲ ਕਰੋਗੇ ਨਹੀਂ ਅੰਸਰ ਕਿਵੇਂ ਮਿਲੇਗਾ ਨਹੀਂ ਤੇ ਲੋਕੀ ਕੀ ਕਰਦੇ ਆਰਾਮ ਨਾਲ ਬੈਠੇ ਰਹਿੰਦੇ ਆ ਇੱਕ ਕਮਰੇ ਚ ਬੰਦ ਉਹ ਸੋਚੀ ਜਾਂਦੇ ਨੇ, ਸੋਚੀ ਜਾਂਦੇ ਨੇ।
ਹੂੰ ਉਹੀ। ਉਹ ਫੇਰ ਸਾਡਾ ਮਾਇੰਡ ਡਿਵਲਪ ਵੀ ਨੀ ਹੋਏਗਾ ਨਾ ਅਸੀਂ ਇੱਕ ਹੀ ਜਗਾ ਤੇ ਰਹਿ ਜਾਵਾਂਗੇ।
ਹੂੰ ਬਿਲਕਲ ਬਿਲ
ਮੈਨੂੰ ਨਹੀਂ ਮੈਨ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ। ਕਿਉਂਕਿ ਤੁਹਾਨੂੰ ਨੌਲੇਜ ਹੈਗੀ ਹੈ ਇਸ ਚੀਜ਼ ਦੀ।
ਜੀ-ਜੀ ਬਸ ਅੱਛੀ ਕੰਟਰੀ ਜਾਓ ਸਟਡੀ ਬੀ ਸਟੱਡੀ ਬੇਸ ਤੇ ਸਟੱਡੀ ਵੀਜਾ ਲੱਗੇਗਾ। ਅੱਛੇ ਕੰਟਰੀ ਜਾਓ ਅੱਛੀ ਮਿਹਨਤ ਕਰੋ ਪੜ੍ਹਾਈ ਕਰੋ।
ਹਾਂ ਕਿਉਂਕਿ ਅਗਰ ਮੈਂ ਸਟੱਡੀ ਮੈਂ ਮਤਲਬ ਮੈਂ ਸਟੱਡੀ ਵਾਸਤੇ ਹੀ ਜਾ ਸਕਦੀ ਹਾਂ ਉਸ ਤੋਂ ਇਲਾਵਾ ਤਾਂ ਮੇਰੇ ਹਿਸਾਬ ਨਾਲ ਮੈਂ ਨਹੀਂ ਜਾ ਸਕਦੀ। ਅਗਰ ਮੈਂ ਪੰਜ ਸਾਲ ਆਪਣੇ ਬਾਰ ਬਿਤਾ ਕੇ ਆਵਾਂਗੀ ਆਣਾ ਤੇ ਮੈਂ ਇੰਡੀਆ ਹੀ ਜੀਓਔਰ ਫਿਰ ਅਗਰ ਮੈਂ ਇੰਡੀਆ ਤੋਂ ਹੀ ਪੜ੍ਹਾਈ ਕਰ ਲਿੱਤੀ ਤੇ ਮੈਂ ਬਾਰ ਕਦੋਂ ਜਾਵਾਂਗੀ ਔਰ ਮੈਂ ਕੀ ਕਰਨ ਹੀ ਜਾਵਾਂਗੀ। ਹਨਾ।
ਹਾਂ ਬਿਲਕੁਲ-ਬਿਲਕੁਲ
ਹਾਂਜੀ ਚਲੋ ਠੀਕ ਮੈਂ ਤੁਹਾਡੇ ਨਾਲ ਕਰਦੀ ਗੱਲ ਮੇਰੇ ਕਜ਼ਨਸ ਆ ਮੈਂ ਤੁਹਾਡ
ਹਾਂਜੀ-ਹਾਂਜੀ ਓਕੇ ਜੀ, ਓਕੇ ਓਕੇ ਜੀ-ਓਕੇ ਜੀ ਬਾਏ-ਬਾਏ ਜੀ।
ਬਸ ਸਸ ਸ੍ਰੀ ਕਾਲ।